ਹਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਨੇ?
ਬਸ ਮੇਰੇ ਤੇ ਵਧੀਆ ਏ। ਤੁਸੀ ਦੱਸੋ? ਤੁਸੀ ਠੀਕ ੳ।
ਹਾਂਜੀ ਹਾਂਜੀ ਮੈਂ ਠੀਕ ਆਂ। ਔਰ ਕੀ ਕਰਦੇ ਪਏ ਸੀ?
ਕੁਛ ਨੀ ਬਸ ਬੈਠੀ ਦੀ ਸੀ। ੳਹ ਅਸੀ ਜਰਾ ਹਾਂ ਘਰ ਸਫਾਈਆਂ ਕਰਕੇ ਹੱਟੀ ਆਂ ਹੁਨੇ।
ਅੱਛਾ ਅੱਛਾ।
ਹੂੰ। ਨਈ ੳਸੇ ਸਿਲਸਿਲੇ ਚ ਈ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀ। ੳ ਕਿੱਥੇ ਅਜੇ ਘੁੰਮਣ ਤੇ ਅਸੀ ਗਏ ਨੀ ਗਰਮੀ
ਆਹੋ ਅੱਛਾ।
ਅਸੀ ਤੇ ਅਸੀ ਲੋਕ ਤੇ ਗਏ ਕੋਨੀ ਅੱਗੇ ਘੁੰਮਣ, ਨਈ ਗਏ ਅਸੀ, ਗਰਮੀ ਬੜੀ ਏ ਤੇ ਮੇਰਾ ਦਿਲ ਚਾਹਦਾਂ ਪੇਆ ਸੀ ਕਿ ਕਿਸੀ ਪਹਾੜਾਂ ਵਾਲੀ ਜਗ੍ਹਾ ਤੇ ਤੇ ੳਹੀ ਏਸੀ ਕਾਰਨ ਜਾ ਨੀ
ਅੱਛਾ ਅੱਛਾ।
ਹੈਲੋ, ਅਵਾਜ਼ ਨੀ ਆ ਰੀ?
ਹਾਂਜੀ ਹਾਂਜੀ।
ਆ ਹੁਣ ਆ ਰੀ ਏ ਅਵਾਜ਼?
ਹਾਂ ਆ ਰੀ ਏ, ਹੁਣ ਆ ਰੀ ਏ।
ਮੈਂ ੳਈ ਕਹ ਰਹੀ ਸੀ ਹੈਲੋ ਹੈਲੋ
ਹਾਂਜੀ ਹਾਂਜੀ। ਹੁਣ ਬੋਲੋ।
ਹੁਣ ਆ ਗੀ ਅਵਾਜ?
ਹਾਂਜੀ ਹਾਂਜੀ, ਆ ਰਹੀ ਐ।
ਮੈਂ ੳਹੀ ਕਹੰਦੀ ਪਈ ਸੀ ਕਿ ਇੰਨੀ ਗਰਮੀ ਹੋਈ ਦੀ ਏ, ਕਿੱਥੇ ਜਾਨ ਦਾ ਦਿੱਲ ਈ ਨੀ ਤੇ ਆ ਰਿਹਾ ਸੀ ਬਸ ੳਹੀ ਘਰ ਬੈਠੇ ਦੇ ਆਂ। ਹਾਂਜੀ ਮੈਂ ਵੀ ਘਰ ਈ ਬੈਠੀ ਦੀ ਆ।
ਤੇ ਕਿੱਥੇ ਘੁੰਮਨ ਦਾ ਬਨਾ ਲੋ।
ਹੈਲੋ
ਹਾਂਜੀ ਹਾਂਜੀ
ਹਾਂਜੀ ੳਹੀ ਮੈਂ ਕਿਹਾ ਹਾਂ ੳਹੀ ਮੈਂ ਤੁਹਾਨੂੰ ਏਸ ਸਿਲਸਿਲੇ ਚ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਕਿੱਥੇ ਠੰਡੀ ਜਗ੍ਹਾ ਤੇ ਪਹਾੜਾਂ ਵਾਲੀ ਜਗ੍ਹਾ ਤੇ ਚੱਲਨੇ ਆ।
ਹਾਂ ਚੱਲ ਲੋ, ਮੈਂ ਤੇ ਤਿਆਰ ਆਂ ਇਸ ਵਾਰ ਅਸੀ ਕਿਧਰੇ ਘੁੰਮਣ ਵੀ ਨਈ ਗਏ। ਏਹ ਤੇ ਵਧਿਆ ਗੱਲ ਹੋ ਜੇਗੀ।
ਹਾਂ ੳਹੀ ਨਾ ਅਸੀ ਵੀ ਨੀ ਕਿੱਥੇ ਘੁੰਮਣ ਗਏ। ਤੇ ਮੈਂ ਕਿਹਾ ਏਨਾਂ ਨੂੰ ਪੁੱਛਨੀ ਆ ਏਨਾਂ ਦੀ ਮੈਂ ਕੋਈ ਫੋਟੋ ਵੋਟੋ ਤੇ ਦੇਖੀ ਨੀ ਅਜੇ ਤੱਕਣ ਕਿਥੇ ਕਿਥੇ ਜਾਨ ਤਾਂ ਆਨ ਦੀ, ਤੇ ਮੈਂ ਕਿਹਾ ਤੁਹਾਨੂੰ ਈ ਪੁੱਛਨੀ ਆ ਕੀ ਕਿੱਥੇ ਹਾਂਜੀ ਫੇਰ ਮੈਂ ਕਿਹਾ, ਤੁਹਾਨੂੰ ਈ ਪੁੱਛਨੀ ਆ।
ਹਾਂ ਚੱਲ ਲਵਾਂਗੀ ਮੈਂ ਤੇ, ਮੈਂ ਤੇ ਆਪ ਸੋਚਦੀ ਪਈ ਸੀ ਕਿਧਰੇ ਮਨ ਜਾਣਾ, ਮਨ ਕਰਦਾ ਪਿਆ ਸੀ। ਹਾਂ ਤੇ ਅਸੀਂ ਇਕੱਠੇ ਕਿਧਰੇ ਗਏ ਵੀ ਨਹੀਂ ਹੈ ਹੁਣ ਤੱਕ। ਤੇ ਵਧੀਆ ਪਲੈਨ ਬਣ ਜਾਏਗਾ ਹਾਂ।
ਅਤੇ ਫਿਰ ਹਿਮਕੁੰਡ ਸਾਹਿਬ ਦਾ ਬਣਾਈਏ ਪਲੈਨ?
ਹਾਂ ਬਣਾ ਲੋ।
ਹਾਂਜੀ ਹਿਮਕੁੰਟ ਸਾਹਿਬ ਚੱਲੇ ਆਂ।
ਹਾਂ।
ਉਹੀ ਨਾ ਫੇਿਰ ਉਹ ਪਹਾੜਾਂ ਵਾਲੀ ਵੀ ਜਗ੍ਹਾ ਹੈਏ ਤੇ ਨਾਲੇ ਅਸੀਂ ਗਏ ਵੀ ਨੀ। ਦਰਸ਼ਨ ਵੀ ਹੋ ਜਾਏ ਗੇ।
ਹਾਂ ਮੈਂ-ਮੈਂ ਤੇ ਚੱਲਲਾਂਗੀ ਪਰ ਉਹਦੇ ਵਾਸਤੇ ਨਾ ਸਾਨੂੰ ਮਤਲਬ ਹਫ਼ਤਾ ਚਾਹੀਦਾ।
ਹਾਂ ਉਹ ਤੇ ਚਾਹੀਦਾ ਹੀ ਹੈ ਹਫ਼ਤਾ ਤੇ ਚਾਹੀਦਾ ਹੀ ਹੈ। ਕਿੱਥੇ ਵੀ ਜਾਣਾ ਉਥੇ ਮਤਲਬ ਹਫ਼ਤਾ ਤਾਂ ਚਾਹੀਦਾ ਹੁੰਦਾ ਹੀ ਹੁੰਦਾ ਏ।
ਹਾਂ ਹਫ਼ਤਾ ਲੱਗ ਜਾਏਗਾ ਸਾਨੂੰ ਉੱਥੇ। ਫਿਰ ਸ਼ੋਪਿੰਗ ਵੀ ਕਰਨੀ ਪਏਗੀ ਹਾਂ। ਵੈਸੇ ਤੁਹਾਡੇ ਪਾ ਛੇ ਤੁਹਾਡੇ ਬੱਚੇ ਵੀ ਛੋਟੇ ਹੀ ਨੇ।
ਹਾਂ ਬਸ ਜ਼ਿਆਦਾ ਛੋਟੇ ਨਹੀਂ ਆ, ਜਾ ਸਕਦੇ ਆ।
ਅੱਛਾ- ਅੱਛਾ। ਜਾ ਸਕਦੇ ਨੇ, ਫੇਿਰ ਤੇ ਠੀਕ ਹੈ। ਪਰ ਪਰੇਸ਼ਾਨੀ ਨਾ ਪਵੇ ਕੋਈ।
ਹਾਂ ਉਹੀ ਨਾ ਨਾਲ ਸਾਰਾ ਆਪਣਾ ਸਭ ਲੈ ਕੇ ਜਾਵਾਂਗੇ। ਜਿਵੇਂ ਠੰ ਠੰਢ ਹੀ ਹੁੰਦੀ ਉੱਥੇ ਸਾਰੇ ਲੈ ਕੇ ਜਾਵਾਂਗੀ ਸਾਰੀ। ਹਾਂ ਦਵਾਈਆਂ ਦਵੂਈਆਂ ਦੇਖੋ।
ਬਿਲਕੁਲ। ਸਾਰੇ ਗਰਮ ਕੱਪੜੇ ਹੀ ਜਾਣਗੇ। ਰੇਨਕੋਟ ਗਰਮ ਜੁਰਾਬਾ।
ਹਮ ਓਹੀ ਨਾ ਤੇ ਫਿਰ ਉਹਨਾਂ ਸਭ ਲੈੇਣੇ ਹਾਂ। ਕੱਪੜੇ ਵੀ ਲੈਣੇ ਹਾਂ ਤੇ ਤੇ ਉਹਨੂੰ ਚਲਾਗੇ ਲੈਣ।
ਚੱਲ ਲਾਂਗੇ ਬਾਕੀ ਇਹ ਕਰਨਗੇ ਕਿ ਕਿਵੇਂ- ਕਿਵੇਂ ਜਾਣਾ? ਗੱਲ ਕਰਾਂਗੀ ਹਾਂ ਗੱਲ ਕਰਾਂਗੀ। ਮੈਂ ਕੀ
ਹਾਂ ਪਹਿਲੇ ਸਾਨੂੰ ਮਤਲਬ ਉੱਥੇ ਹੀ ਜਾਣਾ ਪੈਣਾ ਨਾ ਗੋਬਿੰਦ ਘਾਟ ਪਹਲੇ ਜਾਵਾਂਗੇ ਅਹ ਉਹ ਤੇ ਕਾਰਾਂ ਨਾਲ ਜਾਣਾ ਪਏਗਾ ਗੋਬਿੰਦ ਘਾਟ ਤੱਕ। ਤੇ ਤੇ ਫੇਿਰ ਅੱਗੋਂ ਦੀ ਟਰੈਕਿੰਗ ਸਟਾਰਟ ਹੋਏਗੀ, ਅੱਗੋਂ ਦੀ ਚੜਾਈ ਕਰਨੀ ਪਈ ਗੋਵਿੰਦ ਧਾਮ ਤੱਕ ਹਨਾ। ਵਿਧਾਮ ਤੋਂ ਅੱਗੇ ਫੇਰ ਚੜਾਈ ਕਰਨੀ ਪੈਣੀ ਹੈ।
ਚੜਾਈ ਕਰਨੀ ਪਏਗੀ ਅੱਗੇ ਹਾਂ ਉਹੀ। ਹ ਘੋੜੇ ਤੇ ਜਾਓਗੇ ਜਾਂ ਫਿਰ ਪੈਦਲ ਹੀ?
ਨਹੀਂ-ਨਹੀਂ ਪੈਦਲ ਹੀ ਜਾਵਾਂਗੇ। ਦੇਖੋ ਚੜਾਈ ਕਰਨ ਦਾ ਤੇ ਫਿਰ ਪੈਦਲ ਹੀ ਮਜ਼ਾ ਆਉਂਦਾ ਹੈ‌ ਘੋੜੇ ਤੇ ਫੇਰ ਮਰਜ਼ਾ ਥੋੜੀ ਆਏਗਾ ਪਤਾ ਨੀ ਲੱਗਣਾ ਕਿ ਅਸੀਂ ਮਤਲਬ ਕੁਛ ਕੀਤਾ, ਏ ਕੁੱਛ ਕੀਤਾ ਇੰਨੀ ਦੂਰ ਗਏ ਹਾਂ ਤੇ ਫੇਰ ਟਰੈਕਿੰਗ ਤੇ ਕਰਨੀ ਬਣਦੀ ਏ।
ਬਿਲਕੁਲ- ਬਿਲਕੁਲ। ਘੋੜੇ ਤੇ ਤੇ ਪਤਾ ਈ ਨੀ ਲੱਗੇਗਾ, ਨਾਲ ਹੋਏ ਨਾ ਸਾਥ ਹੋਏ। ਤੇ ਹੋ ਜਾਂਦੀ ਏ ਚੜਾਈ ਵੀ ਅਗਰ ਇਕੱਲੇ ਹੋਵੋ ਨਾ ਜਿਵੇਂ ਅਸੀਂ ਪਹਿਲੇ ਗਏ ਸੀ ਨਾ ਤੇ ਸਾਡੀ ਫੈਮਲੀ ਸੀ ਬਸ।
ਅੱਛਾ ਜੀ
ਵੈਸੇ ਨਾਲੇ ਹੁੰਦੀ ਵੀ ਨੀ ਪਈ ਸੀ ਬਾਕੀ ਅਗਰ ਨਾਲ ਕੋਈ ਹੋਏ ਨਾ ਗੱਲਾਂ ਬਾਤ ਕਰਦੇ ਹੋ ਜਾਂਦੀ ਐ ਚੜਾਈ ਹਾਂਜੀ ਤਾਡੀ ਵਾਜ਼ ਕੱਟ ਗਈ ਐ
ਇਹ ਨਾਲ ਹੁੰਦਾ ਏ ਇਹ ਤੇ ਪਹਾੜਾਂ ਵੀ ਜਾਂਦਾ ਏ ਚੜਾਈ ਓਦਾਂ ਹੋ ਵੀ ਗਈ ਏ
ਹਾਂ ਉਹੀ ਮੈਂ ਇਹੀ ਕਹਿੰਦੇ ਪਈ ਸੀ ਕਿ ਕੱਠੇ ਹੋਣ ਤੇ ਫੇਰ ਮਜਾ ਵੀ ਆਉਂਦਾ
ਅੱਛਾ ਉਹੀ ਨਾ ਫਿਰ ਜਿਵੇਂ ਹੁਨ ਘੋੜੇ ਦੀ ਸਵਾਰੀ ਕਰਦੇ ਆ ਤੇ ਸਾਨੂੰ ਵੀ ਥੋੜਾ ਤਰਸ ਆ ਜਾਂਦਾ ਹਾਏ ਘੋੜਾ ਸਾਨੂੰ ਉੱਤੇ ਲੈ ਕੇ ਜਾਏਗਾ
ਹਾਂ ਨਹੀਂ ਤਰਸ ਤੇ ਨੀ ਆਉਂਦਾ ਕੋਈ ਉਹਨਾਂ ਦਾ ਤੇ
ਨਹੀਂ ਨਹੀਂ ਫੇਰ ਵੀ ਕੁਛ ਹੁੰਦਾ ਈ ਏ ਕਿ ਜਾਨਵਰ ਹੀ ਹੈਗਾ ਏ ਉਠਾ ਕੇ ਲੈ ਕੇ ਜਾਏਗਾ ਤੇ ਥੋੜਾ ਆਉਂਦਾ ਈ ਏ
ਨਹੀਂ ਨਹੀਂ ਉਨਾਂ ਦਾ ਤੇ ਕੰਮ ਉਨਾਂ ਦੀ ਤੇ ਰੋਜੀ ਰੋਟੀ ਹੈਗੀ ਹੈ ਫੇਰ ਨਾਲ ਹਾਂ ਹੋਰ ਸੁਣਾਓ
ਨਾ ਹੀ ਅਸੀਂ ਉਹ ਲੈਣ ਅਹ ਤੁਸੀਂ ਵੀ ਏ ਲੈਣੇ ਹੀ ਹੋਏਗੇ ਰੇਨਕੋਟ ਹੋ ਗਿਆ ਐਵੇਂ ਦੀ ਸਭ
ਹਾਂ ਮੈਂ ਤੇ ਅ ਗਰਮ ਸੂਟ ਲਿਆਵਾਂਗੀ ਬਾਕੀ ਮੈਂ ਰੇਨਕੋਟ ਤੇ ਕਵਾ ਇਹਨਾਂ ਨੂੰ ਵੀ ਕਵਾਂਗੀ ਲੈ ਕੇ ਆਣਗੇ ਆਪਣੇ ਵੀ ਤੇ ਬੱਚਿਆਂ ਦੇ ਵੀ ਬਾਕੀ ਹੋਰ ਬਾਕੀ ਦੀ ਸ਼ੋਪਿੰਗ ਅਸੀਂ ਆਪੇ ਕਰ ਲਾਂਗੇ ਛੋਟੀ ਮੋਟੀ ਹਨਾ ਖਾਣ ਪੀਣ ਦਾ ਵੀ ਬਥੇਰਾ ਸਮਾਨ ਜਾਏਗਾ
ਹਾਂਜੀ ਚਾਹੀਦਾ ਹੀ ਹੁੰਦਾ ਏ ਮੈਂ ਤੇ ਫੇਰ ਦਵਾਈਆਂ ਵੀ ਲੈ ਆਵਾਂਗੀ ਕਿਉਂਕਿ ਛੋਟੇ ਨੇ
ਹਾਂ ਦਵਾਈਆਂ ਵੀ ਚਾਹੀਦੀਆਂ ਸਾਰੀ ਦਵਾਈਆਂ ਲੈ ਕੇ ਕੇ ਜਾਵਾਂਗੀ ਸਿਰ ਦਰਦ ਦੀ ਪੇਟ ਦਰਦ ਦੀ ਉਲਟੀਆਂ ਦੀ
ਬੁਖਾਰ ਦੀ ਹੋ ਗਈ, ਜੁਕਾਮ ਦੀ ਹੋ ਗਈ ਸਭ ਲੈ ਕੇ ਜਾਵਾਂਗੇ
ਸਾਰੀ ਦਵਾਈਆਂ ਲੈ ਕੇ ਜਾਵਾਂਗੀ ਕੁੱਛ ਪਤਾ ਥੋੜ੍ਹੀ ਲੱਗਦਾ ਕੁਛ ਵੀ ਹੋ
ਕੁਛ ਵੀ ਹੋ ਹੋ ਜਾਏ ਹਾਂਜੀ ਜੇ ਨਾਲ ਉਹ ਉਹ ਵੀ ਚਾਹੀਦੀ ਹੋਏਗੀ ਨਾ ਗਰਮ ਪਾਣੀ ਦੀ ਬੋਤਲ ਜੇ ਪਾਣੀ ਗਰਮ ਹੀ ਰਹੇ।
ਨਹੀਂ ਉਹ ਗਰਮ ਪਾਣੀ ਤੇ ਉੱਥੇ ਕੋਈ ਵੀ ਕਰ ਦੇਗਾ ਗਰਮ ਪਾਣੀ ਗਰਮ ਪਾਣੀ
ਤੁਸੀਂ ਬੇਫਾਲਤੂ ਦੀ ਗੱਲਾਂ ਤੇ ਹਸਦੇ ਕਿਉ ਰਹਿੰਦੇ ਓ
ਤੁਸੀਂ
ਉ ਹੱਸਣ ਦੀ ਗੱਲ ਥੋੜੀ ਸੀ
ਹਾਂਜੀ ਨਹੀਂ ਮੈਂ ਕਹਿੰਦੀ ਸੀ ਘਰੋਂ
ਏ ਆਦਤ ਤੁਹਾਨੂੰ ਵੀ ਜ਼ਿਆਦਾ ਹੱਸਣ ਦੀ
ਹਾਂ ਉਹ ਤੇ ਹੈ ਈ ਏ ਫੇਰ ਭੈਣਾਂ ਇਚ ਹੋ ਈ ਜਾਂਦਾ ਹਸੀ ਮਜ਼ਾਕ ਤੇ
ਸਹੀ ਗੱਲ ਏ ਹੋਰ ਦੱਸੋ ਸਭ ਠੀਕ ਨੇ
ਹਾਂਜੀ ਸਭ ਵਧੀਆ ਨੇ ਤੇ ਅ ਤੁਸੀਂ ਘਰ ਆਓ ਆਰਾਮ ਨਾਲ ਬਹਿ ਕੇ ਸਲਾਹ ਬਣਾਵਾਂਗੇ ਥੋੜ੍ਹੀ ਜ਼ਿਆਦਾ ਅੱਛੇ ਨਾਲ ਪਲੈਨਿੰਗਸ ਹੋ ਜਾਂਦੀਆਂ ਨਾ ਕੱਠੇ ਬਹਿ ਕੇ
ਹਾਂਜੀ ਫੇਰ ਦੇਖ ਵੀ ਲਾਂਗੇ ਹਾਂਜੀ ਤੇ ਫੇਰ ਸਾਨੂੰ ਗੱਡੀ ਕਰਨੀ ਪੈਣੀ ਏ ਨ ਓ ਸਾਨੂੰ ਫੇਰ
ਓ ਬੈਨ ਕਰ ਲਾਂਗੇ ਨਾ ਅਸੀ। ਹਾਂ।
ਹਾਂਜੀ। ਹਾਂ ਓਈ ਹਾਂ ਓਈ ਪਲੈਨ ਕੱਠੇ ਮਿਲ ਕੇ ਪਲੈਨ ਕਰ ਲਾਂਗੇ।
ਹਾਂ ਓਈ। ਬਾਕੀ ਹੋ ਈ ਜਾਏਗਾ ਬਾਕੀ। ਜਾਨ ਦੀ ਸ਼ਰਧਾ ਹੋਏ ਤੇ ਸਭ ਹੋ ਜਾਂਦਾ ਏ।
ਹਾਂਜੀ ਓਈ ਨਾ। ਫੇਰ ਬਾਬੇ ਨੇ ਬੁਲਾਏਆ ਐ ਚਲੇ ਈ ਜਾਵਾਂਗੇ।
ਹਾਂ। ਉਈ ਇਸ ਵਾਰ ਕਿੱਥੇ ਗਏ ਵੀ ਨੀ ਅਸੀ। ਮੇਰਾ ਵੀ ਮਨ ਕਰਦਾ ਪੇਆ ਸੀ ਹੋ ਕੇ ਆਈਏ।
ਹਾਂਜੀ। ਐ ਬ ਓ ਓਈ ਨਾ। ਐ ਵੀਡੀਓਜ਼ ਵੇਖ ਵੇਖ ਕੇ ਆਪ ਦਾ ਵੀ ਦਿਲ ਮਨ ਕਰਦਾ ਏ ਕਿ ਚਲੋ ਏਥੇ ਈ ਹੋਈਏ ਗਏ ਨੀ। ਬੜਾ ਵਧੀਆ ਲੱਗੇਗਾ। ਦੇਖੋ ਪਾੜ ਵੀ ਨੇ ਫਿਰ ਠੰਡਾ ਲਾਕਾ ਵੀ ਏ।
ਹਾਂ। ਹਾਂ ਥੋੜਾ ਅ ਇੰਜੋਏ ਵੀ ਹੋ ਜਾਂਦਾ ਏ।
ਹਾਂਜੀ ਓ ਵੀ ਕੱਟ ਠੇ ਹੁੰਦੇ ਐ ਤੇ ਇੰਜੋਏ
ਬਰਫ਼ ਬਰਫ਼ ਥੋੜੀ ਬੋਤ ਈ ਹੈਗੀ ਏ ਇਸ ਵਾਰੀ ਜਾਦਾ ਨੀ ਹੈਗੀ।
ਜਾਦਨ ਹਾਂ। ਮੈਂ ਵੀ ਵੇਖੇਆ ਸੀ ਬਰਫ਼ ਨਾ ਘੱਟ ਈ ਹੈਗੀ ਏ।
ਹਾਂ।
ਹਾਂਜੀ ਹਾਂਜੀ। ਚਲੋ ਫੇਰ ਠੀਕ ਏ ਮੈਂ ਤੁਹਾਨੂੰ ਨ ਕਰਦੀ।
ਹਾਂ। ਤੁਸੀ ਅ ਘਰ ਆ ਜਾਨਾ। ਹਨਾ ਘਰ ਆ ਜਾਨਾ। ਅ ਤੁਸੀ ਵੀ ਆ ਜਾਨਾ ਔਰ ਓਨਾਂ ਨੂੰ ਵੀ ਲੈ ਆਨਾ। ਤੇ ਘਰ ਕੱਠੇ ਬੈ ਕੇ ਪਲੈਨਿਂਗਸ ਕਰ ਲਾਂਗੇ ਸਾਰੀਆਂ। ਤੇ ਅਸੀ ਵੀ ਡਿਸਾਈਡ ਕਰ ਲਾਂਗੇ ਕਦੋਂ ਬਜਾਰ ਜਾਨਾ ਐ ਸ਼ੋਪਿੰਗ ਕਰ ਕੇ ਆਨੀ ਐ। ਨਾ ਕਾਫ਼ੀ ਸਮਾਨ ਈ ਆਏਗਾ।
ਕਾਫੀ ਸਮਾਨ ਈ ਆਂਦਾ ਐ। ਤੇ ਖਰਚਾ ਤੇ ਹੋ ਈ ਜਾਂਦਾ ਏ ਹੁਣ ਕਿਤੇ ਜਾਨਾ ਏ ਤੇ।
ਓਈ ਤੇ। ਹਫਤੇ ਭਰ ਦਾ ਸਮਾਨ ਆਨਾ ਏ ਕਿੰਨੇ ਕੱਪ ਕੱਪੜੇ ਆ ਜਾਨੇ ਨੇ। ਕੋਸ਼ਿਸ਼ ਕਰਾਂਗੀ ਘਰੋਂ ਈ ਘਰੋਂ ਈ ਕੱਢ ਲਾਂ। ਹਾਂ ਸਰਦੀਆਂ ਦੇ ਕੱਪੜੇ ਤੇ ਵੈਸੇ ਈ ਬੋਹਤ ਹੁੰਦੇ ਨੇ। ਪੈਂਦੇ ਨਈ ਏ। ਲੈ ਲੈ ਕੇ ਰੱਖਦੇ ਰੈਨੇ ਆਂ ਅਸੀ ਤੇ।
ਓ ਬੁਰ ਬੁਰ ਲੱਗ ਜਾਂਦੀ ਏ ਕੱਪੜੇਆਂ ਨੂੰ। ਫੇਰ ਮੈਂ ਓ ਮਨ ਨੀ ਕਰਦਾ ਬੁਰ ਬੁਰ ਵਾਲੇ ਕੱਪੜੇ ਪਾਨ ਤੇ।
ਮੇਰ ਕੋਲ ਤੇ ਕੋਟ ਵੀ ਬੋਹਤ ਪਏ ਹੋਏ ਨੇ ਓ ਵੀ ਲੈ ਜਾਂਗੀ।
ਹਾਂਜੀ ਹਾਂਜੀ। ਚਲੋ ਫੇਰ ਠੀਕ ਏ ਮੈਂ ਆਵਾਂਗੀ। ਹਾਂਜੀ ਮੈਂ ਆਵਾਂਗੀ। ਚਲੋ ਫੇਰ ਠੀਕ ਏ।